ਹਾਂ ਸੀਤੇ।
ਕਿਵੇਂ ਆ ਰੂਮ?
ਵਧੀਆ ਏ।
ਹੋਰ ਕੀ ਕਰੀ ਯਾਨੇ
ਕਾਸ਼ਮੀ ਲੇਡੀ।
ਖਾਲੀ ਰੋਟੀ?
ਰੋਟੀ ਖਾ ਰਈ।
ਕੀ ਬਣਾਇਆ ਸੀ?
ਪੈਠੇ ਨੂੰ ਕੱਦੂਕਸ਼ ਕੀਤਾ। ਫੇਰ ਉਹਨੂੰ ਦਾਖ ਟਾ ਬਣਾ ਕੇ।
ਮੈਂ
ਪੇਠਾ ਕੱਦੂਕਸ਼ ਕਰ ਲਿਆ, ਫੇਰ ਉਹ ਜਿਵੇ ਅ
ਹਾਂ ਮੈਨੂੰ ਦੱਸ, ਮੈਂ ਵੀ ਬਣਾਉਂਗੀ, ਆਹੋ ਸਾਰੀ ਰੈਸਪੀ।
ਰੈਸਿਪੀ ਔਈ ਦੱਸਣ ਲੱਗੀ ਆ।
ਦਾਸ?
ਜਿਵੇਂ ਆਪਾਂ ਕੱਦੂ ਕਸ਼ ਗੋਬੀ ਵਗੈਰਾ ਕਰ ਲੈਣੇ ਆ, ਉਵੇਂ ਈ ਪੇਠਾ ਕੱਦੂ ਕਸ਼ ਕਰ ਲੈਣਾ ਏ। ਕੱਦੂ ਕਸ਼ ਕਰਕੇ ਜੇਅੜਾ ਮ ਟੀਰੀਅਲ ਉਹਦੇ ਚ ਪਾਉਣਾ ਮਿਰਚ, ਅਦਰਕ, ਲਸਣ ਉਹਦਾ ਪੇਸਟ ਤਿਆਰ ਕਰਕੇ ਸਾਰੇ ਦਾ ਉਹ ਫਿਰ, ਉਹ ਪਾਣੀ ਛੱਡਦਾ ਨਾ ਪੇਠਾ? ਉਵੇ ਤਾਂ ਉਹ ਵਿਚ ਭਰ ਕੇ ਤਾਂ ਨੀ ਬਣਾਇਆ ਜਾਦਾ, ਤੇ ਉਹਨੂੰ ਬਸ ਉਹ ਕਰ ਲੈਣਾ ਏ, ਆਟੇ ਚ ਗੁੰਨ ਲੈਣਾ ਏ। ਜੇਅੜੀ ਚੀਜ਼ ਕੱਦੂ ਕਸ਼ ਕੀਤਾ, ਉਹਦਾ ਮਟੀਰੀਅਲ ਅਦਰਕ, ਲਸਣ, ਪੇਸਟ ਪਾ ਕੇ, ਹਰੀ ਮਿਰਚ ਵਗੈਰਾ ਦਾ ਸਾਰੇ ਪੇਸਿਲ ਪੇਸਟ ਪਾ ਕੇ ਉਹਨੂੰ, ਵਿੱਚ ਉਹਦੇ ਗੁਣ ਲੈਣਾ ਏ। ਆਟੇ ਦੇ, ਜਿਵੇ ਆਪਾਂ ਮੂਲੀਆਂ ਵਾਲਾ ਨੀ ਆਟਾ ਗੁਣ ਲੈਂ ਦੇ ਮੂਲੀਆਂ ਦਾ ਆਪਾਂ, ਕੱਦੂ ਕਸ਼ ਕਰਕੇ ਵਿੱਚ ਪੇਸਟ ਸਾਰਾਂ ਮਟੀਰੀਅਲ ਮਿਲਾ ਕੇ ਤੇ, ਆਟੇ ਚ ਗੁਣ ਲੈਣੇ ਆ। ਉਵੇਂ ਰੋਟੀ ਸੋ ਖੀ ਬਣ ਜਾਂਦੀ, ਵੀ ਜੇਅੜਾ ਆਟਾ ਉਹਦਾ ਸਾਰਾਂ ਪਾਣੀ ਓਬਜ਼ਰਵ ਕਰ ਲੈਂਦਾਂ ਏ। ਜੇ ਉਹਵੇਂ ਥੇ, ਅਹ ਆਲੂਆਂ ਵਾਂਗੂ ਭਰ ਕੇ ਬਣਾਉਣੇ ਐ ਫੇਰ ਆਲੂ ਤਾਂ ਪਾਣੀ ਨੀ ਛੱਡਦੇ, ਪੇਠਾ ਪਾਣੀ ਛੱਡਦਾ, ਫਿਰ ਰੋਟੀ ਬਣਦੀ ਨਈ। ਉਵੇਂ ਰੋਟੀ ਸੌਖੀ ਬਣ ਜਾਂਦੀ, ਫੇਰ ਐਂ ਰੋਟੀ ਬਣਾ ਲਈ।
ਅੱਛਾ, ਪੇਠੇ ਦੀ ਮਤਲਬ, ਉਹਨੂੰ ਕੱਦੂਕਸ਼ ਕਰਕੇ ਰੋਟੀਆਂ ਬਣਾਈਆਂ ਸੀ।
ਹਾਂ।
ਹਮ ਠੀਕ ਆ, ਵਿਚ ਸਾਰਾ ਕੁਛ ਲੂਣ ਮਿਰਚ ਪਕਾ ਕੇ।
ਹਾਂ, ਮਟੀਰੀਅਲ ਸਾਰਾ ਰੈਡੀ ਕਰਕੇ ਫੇਰ, ਉਹਨੂੰ ਆਟੇ ਚ ਗੋਣ ਲੇਆ।
ਅੱਛਾ-ਅੱਛਾ, ਠੀ
ਹੂੰ। ਖਾ ਲਈ ਉਹਨੂੰ ਬਟਰ ਬੁਟਰ ਲਾ ਕੇ, ਬੰਦਾ ਬਣਾ ਲਵੇ ਵਧੀਆ, ਤੇ ਅਹਾ ਮੂਫ ਮੂਫਲੀ ਦੀਆਂ ਗਿਰੀਆਂ ਦੀ ਨਾਲ ਚਟਲੀ ਬਣਾਈ ਸੀਗੀ।
ਉਹ ਕਿਵੇਂ ਬਣਾਈ ਸੀ?
ਉਹ ਹਰੀ ਮਿਰਚ ਪਾ ਲਈ ਵਿੱਚ, ਅ ਦੂਜਾ ਲਾਲ ਮਿਰਚ, ਸੁੱਕੀਆਂ ਲਾਲ ਮਿਰਚਾਂ ਹੁੰਦੀਆਂ ਨਾ? ਤੇ ਉਹਨਾਂ ਦੇ ਵਿੱਚ ਉਹ ਬਣਾ ਕੇ ਅਦਰਕ ਲਸਣ ਪਾ ਕੇ ਫਿਰ ਵਿੱਚ ਹੀ ਉਹ ਮੂੰਗਫਲੀ ਦੀ ਗਿਰੀਆਂ ਕੱਚੀ ਗਿਰੀ ਨੂੰ ਉਹ ਬੰਨ ਕੇ ਨਾਲ ਹੀ ਤੇ, ਉਹ ਬਹੁਤ ਵਧੀਆ ਬਣ ਲੱਗਦੀ ਆ ਨਾਲ। ਪਾ ਕੇ ਬਣਾ
ਉਹ ਗਿਰਆਂ ਨੂੰ ਮਤਲਬ ਕੱਟ ਲੈਣ ਵਾਲੀ ਹੈ।
ਨਾਲ ਹੀ ਉਹਦੇ ਕੁੱਟ ਲਿਆ ਹਰੀਆਂ ਮਿਰਚਾਂ ਦੇ ਲਾਲ ਮਿਰਚਾਂ ਦੀ ਹਰੀ ਮਿਰਚ। ਵਿੱਚ ਨੀ, ਲਾਲ ਮਿਰਚ ਵੀ ਵਧੀਆ ਲਗਦੀ। ਅੱਜ ਨਵੀ ਰੈਸਿਪੀ ਬਣਾਈ ਸੀ
ਠੀਕ ਹੈ ਤਾਂ ਹੀ ਮੈ ਲਾਇਆ ਫੋਨ ਮੈਂ ਕਿਹਾ ਚੱਲ ਮੈਂ ਵੀ ਪੁੱਛਦੀ ਹਾਂ।
ਹਾਮ, ਠੀਕ ਆ,
ਹੋਰ
ਰੈਸਪੀਆਂ ਤਾਂ ਉਦੋਂ ਮਊ ਰਹਿੰਦੇ ਸੀ, ਉਦੋਂ ਬੜਾ ਕੁਛ ਉਹਦੇ ਕਿ ਉਹ ਪਪੀਤਾ ਕੱਚੇ ਪਪੀਤੇ ਦੀ ਵੀ ਐਵੇਂ ਹੀ ਰੋਟੀ। ਰੋਟੀ ਬਣਦੀ ਆ ਬੜੇ ਸਵਾਦ ਪਰੌਠੇ ਬਣਦੇ ਉਹਦੇ,
ਅੱਛਾ ਅੱਛਾ, ਹੋਰ
ਕੱਚੇ ਪਪੀ, ਕੱਚੇ ਪਪੀਤੇ ਨੂੰ ਵੀ ਆਈ ਕੱਦੂਕਸ਼ ਕਰਕੇ ਵਿੱਚ ਮਟੀਰੀਅਲ ਪਾ ਕੇ। ਜਿਵੇਂ ਸਰਦੀ ਹੋਵੇ ਤਾਂ ਆਪਾਂ ਪਾਲਕ, ਮੇਥੀ ਵਗੈਰਾ ਵੀ ਵਿੱਚ ਪਾ ਲੈਂਦੇ ਹਾਂ ਕੱਟ ਕੇ।
ਅੱਛਾ-ਅੱਛਾ।
ਹਮ।
ਠੀਕ ਆ,
ਨਾ ਈ ਉਹ ਬਣਦੀ ਆ।
ਠੀਕ ਆ ਠੀਕ ਆ ਇੱਕ ਤੂ ਓਟਸ ਵੀ ਬਣਾਉਂਦੀ ਹੁੰਦੀ ਸੀ ਤੇ ਹਨਾ ਅਹ ਤੜਕੇ ਵਾਲੇ
ਉਹ ਵੀ ਐਈ ਬਣਾਉਣੀ ਆ, ਤੜਕਾ ਲਾ ਕੇ ਨਹੀਂ। ਉਹ ਮੈਂ ਪਾਣੀਚ ਓਟਸ ਪਾ ਕੇ ਤੇ ਵਿੱਚ ਹੀ ਉਹਦੇ ਸਾਰਾ ਕੁਛ ਸੈੱਟ ਲੈਂਦੀ ਹਾਂ ਜਿਵੇਂ ਹਰੀ ਮਿਰਚ, ਜਿੰਨੀ ਕੁ ਬਣਾਉਣੀ ਆ ਆਪਾਂ ਉਹਦੇ ਅਕੋਰਡਿੰਗ ਟੇਸਟ ਦੇ ਅਕੋਰਡਿੰਗ ਹਰੀ ਮਿਰਚ, ਨਮਕ ਤੇ ਲਸਣ ਵਗੈਰਾ, ਜੇ ਵੈਜੀਟੇਬਲ ਆਪਾਂ ਜਿਹੜੀ ਵੀ। ਪਾਉਣੀ ਆ, ਜਿਵੇਂ ਹਰੀ ਮਟਰ, ਗਾਜਰ, ਸ਼ਿਮਲਾ ਮਿਰਚ। ਉਹ ਕੱਟ ਕੇ ਨਾਲ ਹੀ ਉਹ ਅ ਮਤਲਬ ਬਣ ਜਾਂਦੇ ਪੱਕ ਜਾਂਦੇ ਨਾਲ ਹੀ ਉਹਦੇ।
ਠੀਕ ਆ ਠੀਕ।
ਹੋ ਏਦਾਂ ਉਹ ਮਤਲਬ ਇਹ ਚੀਜ਼ ਡਾਈਜੇਸਟ। ਪਾ ਸਕਦੇ ਹਾਂ ਸਬਜ਼ੀਆਂ ਹਾਂ, ਮੈਂ ਤਾਂ ਨਮਕੀਨ ਹੀ ਬਣਾਉਂਦੀ ਹਾਂ ਦਾਲਚੀਨੀ ਦਾ ਛੋਟਾ ਜਿਹਾ ਟੁਕੜਾ ਪਾਈ। ਫਲੇਵਰ ਬਹੁਤ ਵਧੀਆ ਹੁੰਦਾ ਏ
ਅੱਛਾ- ਅੱਛਾ ਠੀਕ ਆ, ਮੈਂ ਵੀ ਅੱਜ ਵੈਸੇ। ਬਣਾਇਆ ਸਿਗਾ ਤੜਕੇ ਵਾਲੇ ਬਣਾ ਕੇ ਦੇਖੇ ਸੀ, ਸਬਜੀਆ ਤਾਂ ਹੈ ਨਹੀਂ ਸੀ ਓਦਾਂ ਹੀ। ਬਣਾ ਲਿਆ ਵਧੀਆ ਬਣੇ ਸੀ ਤੜਕਾ ਲਾ ਕੇ।
ਪਾਣੀ ਦੇ ਵਿੱਚ ਹੀ ਸਾਰਾ ਕੁਛ ਪਾ ਦਿੰਦੀ ਹੁੰਦੀ ਹੈ।
ਮੈਂ ਪਾਣੀ ਚ ਨਹੀ, ਮੈਂ ਤੜਕਾ ਜਿਵੇਂ। ਅੱਛਾ- ਮੈਂ ਤਾਂ ਹੀ ਬਣਾ ਰਿਹਾ ਸ। ਉਪਰਲੀ ਤੜਕਾ ਲਾ ਕੇ ਹਨਾ ਤੇ ਲੂਣ ਮਿਰਚ ਪਾ ਕੇ ਤੇ ਬਸ ਫੇਿਰ ਓਟਸ ਪਾ ਦੇਈਏ। ਤੇ ਤੜਕੇ ਦੇ ਵਿੱਚ ਪਾਣੀ ਪਾ ਕੇ।
ਅੱਛਾ,
ਸਬਜ਼ੀਆਂ ਸੁਬਜ਼ੀਆਂ ਤਾਂ ਚੱਲ ਹੈ ਨਹੀ ਸੀ, ਫਿਰ ਮੈਂ। ਓਦਾ ਹੀ ਸਿੰਪਲ ਹੀ ਬਣਾਏ ਤੇ ਵਧੀਆ ਬਣ ਗਏ ਸੀ।
ਤਏ ਵੀ ਕੋਲੇ ਹੋਵੇ ਉਹ ਪਾ ਲਵੇ ਬੰਦਾ ਵਿੱਚ। ਜਿਹੜੀ ਨਹੀਂ ਮਿਲਦੀ ਉਹ ਫਿਰ ਰਹਿਣ, ਦੇ ਸਬਜ਼ੀਆਂ ਵੈਸੇ ਵੀ ਗਰਮੀ ਚ ਤਾਂ ਪਾਣੀ ਵਾਲੀਆਂ ਜ਼ਿਆਦਾ ਹੁੰਦੀਆਂ। ਸਰਦੀ ਦੇ ਵਿੱਚ ਸੁੱਕੀਆਂ ਸਬਜ਼ੀਆਂ ਵਗੈਰਾ ਪੈ ਜਾਂਦੀਆਂ ਨਵਾਂ ਤੋਂ ਕੁਛ ਨੀ ਬਣਾਇਆ
ਅੱਛਾ ਠੀਕ ਆ ਹੋਰ ਸੁਣਾ।
ਨਵਾਂ ਤਾਂ ਹਾਂ ਕਹੀ ਜਾਂਦਾ ਸੀ ਸਾਨੂੰ ਉਹਦਾ ਰਸ ਨਹੀਂ ਹੁੰਦੇ ਜਿਹੜੇ ਆਪਾਂ ਉਂਦੇ ਨਾ ਖਾਂਦੇ ਚਾਹ ਵਗੈਰਾਨਾਲ ਕਹਿੰਦੇ ਅਸੀਂ ਕੇਕ ਬਣਾ ਕੇ ਗਏ ਉਹਦੇ ਬੱਚੇ ਖੁਸ਼ ਹੋਏ
ਅੱਛਾ ਇਹਦਾ ਬਣ ਜਾਂਦਾ ਕੇਕ
ਹਾਂ ਜਿਵੇਂ ਆਪਾਂ ਕਾਸਟਡ ਬਣਾਉਣੇ ਆ
ਆਧਾਰ- ਕਾਰਡ ਆਧਾਰ- ਕਾਰਡ ਤੇ ਫੋਟੋ, ਦੁਬਾਰਾ ਬਣ ਦੇਆਂ ਤੇ ਉਹ ਹੋ ਮੈਂ ਜਾ ਲਵਾਂ ਫਿਰ, ਆਧਾਰ ਕਾਰਡ ਦੇ- ਦੇ
ਅਹ ਫੇਰ, ਉਹਦੇ ਵਿੱਚ ਮਤਲਬ ਉਹਦੇ ਚ, ਆਪਾਂ ਉਹ ਫਰੂਟਸ ਵਗੈਰਾ ਨ ਕੁਛ ਵੀ ਪਾਉਣਾ ਗਾ, ਉਹਨੂੰ ਥੋੜੇ ਸਾਈਡ, ਤੇ ਹੋ ਕੇ ਗੱਲ ਕਰ।
ਹਾਂ।
ਉਹ ਉਹਦੇ ਚ, ਕੁਛ ਨੀ ਪਾਉਣਾ ਮਤਲਬ ਹੋਰ ਤੇ ਜਦੋਂ ਬਣ ਜਾਂਦਾ ਕ, ਇੱਕ ਤੇ ਹੇਠਾਂ, ਕਾਸਟਡ ਵੀਛਾ ਲੈਣਾ ਜਦੋਂ, ਠੰਡਾ- ਠੰਡਾ ਹੋ ਕੇ ਆਪਣਾ ਪੂਰਾ ਰੈਡੀ ਹੋ ਜਾਂਦਾ ਏ, ਹੇਠਾ ਕਸਟਡ ਵਿਛਾ ਲੈਣਾ ਏ, ਪਾ ਲੈਣਾ ਥੋੜਾ ਜ ਮਤਲਬ ਇੱਕ ਡੇਢ ਕੜਛੀ। ਉਹ ਹੇਠਾਂ ਪਾ ਕੇ, ਉੱਪਰ ਰਸਾਂ ਦੀ ਇਕੱਲੇ -ਇਕੱਲੇ ਰਸ ਨੂੰ ਆਏ ਮਤਲਬ ਜਿਵੇਂ, ਆਪਣਾ ਥਾਲ ਹੋ ਗਿਆ ਜਾਂ
ਕਿਵੇਂ -ਕਿਵੇਂ ਦੁਬਾਰਾ ਦੱਸੀ ਕਾਸਟਡ ਦਾ ਕੀ- ਕਰਨਾ ਪਹਿਲਾਂ
ਕਾਸਟਡ ਪਹਿਲਾਂ, ਤਿਆਰ ਕਰਨਾ, ਬਣਾਉਣਾ।
ਹਾਂ- ਹਾਂ ਰਸਾਂ ਦੀ ਉਹ ਬਣਾਉਣੀ ਨੇ,
ਕਸਟਰਡ ਬਣਾ ਕੇ, ਤੇ ਜਦੋਂ ਬਣ ਜਾਂਦਾ ਹੈ, ਉਹ ਥੱਲੇ, ਉਹ ਰੱਖ ਦੇਣਾ ਇੱਕ। ਕਾਸਟਡ ਦੀ ਇੱਕ ਡੇਢ ਕਰਛੀ ਪਾ, ਕੇ ਉੱਤੇ ਰਸਾਂ ਦੂਆਂਏ ਵੀ ਵਿਛਾ ਦੇਣਾ ਜਿਵੇਂ, ਸਿੰਗਲ- ਸਿੰਗਲ ਰਸ ਕਰਕੇ ਰੱਖੀ ਜਾਣਾ ਏ। ਤੇ ਜਦੋਂ, ਉਹ ਰੱਖ ਰੱਖੇ ਜਾਣ, ਫਿਰ ਉਹਦੇ ਉੱਪਰ ਫੇਰ, ਕਾਸਟਰ ਪਾ ਕੇ ਉਹਨੂੰ ਚੰਗੀ ਤਰ੍ਹਾਂ ਮਤਲਬ ਵੀ ਵਿੱਚ ਭੇਜਦੇ ਕਰਦੇ ਨੇ, ਉਹ ਦਿਖਣੇ ਨਈ। ਚਾਹੀਦੇ ਇੰਨਾ ਉੱਪਰ, ਕਸਟਰਡ ਇੰਨਾ ਹੋਣਾ ਚਾਹੀਦਾ ਉਹਦੀ ਪਰਤ, ਫਿਰ ਇੱਕ ਤਹਿ, ਉਹਦੀ ਫੇਰ ਰਸਾਂ ਦੀ ਬਣਾ ਦੇਣੀ ਫੇਰ, ਉੱਪਰ ਕਾਸਟੜ ਪਾ ਦੇਣਾ ਫੇਰ ਇੱਕ ਤਹਿ ਰਸਾਂ ਦੀ, ਐਏਂ ਵੀ ਮਲਬ ਮਤਲਬ ਦੋ ਤਿੰਨ ਤ ਬਣਾ ਕੇ, ਤੇ ਉਹ ਕੇਕ ਵਾਂਗੂ ਥੋੜ੍ਹਾ ਜਿਹਾ ਉੱਚਾ ਹੋ, ਜਾਂਦਾ ਏ, ਫੇਰ ਉਹਨੂੰ, ਫਰਿੱਜ ਚ ਰੱਖ ਕੇ ਤੇ, ਇੱਕ ਦੋ ਘੰਟੇ ਚ ਠੰਡਾ ਕਰ ਲੈਣੇ ਆ। ਜਦੋ, ਉਹਨੂੰ ਆਪਾਂ ਐ ਕੜਛੀ ਨਾਲ ਜਾਂ ਕਾਸੇ ਵਿੱਚ ਚੀਜ਼ ਨਾਲ ਭਾਂਂਦੀਆ ਨੇ, ਤੇ ਉਹ ਅਹ ਮਤਲਬ ਟੇਸਟ ਬਹੁਤ ਆਉਂਦਾ। ਏ ਉਹ ਕਾਸਟਡ ਨੂੰ ਨਾ, ਆਪਦੇ ਵਿੱਚ ਓਬਜਰਬ ਕਰ ਲੈਂਦਾ, ਸੈੱਟ ਕਰ ਲੈਂਦੇ ਆ ਫ ਦੂਜੀ ਸਾਇਡ,
ਠੀਕ ਆ ਠੀਕ ਹੈ, ਠੀਕ ਹੈ ਵਧੀਆ ਮੈਂ ਵੀ, ਵੇਖੋਗੀ ਬਣਾ ਕੇ ਟਰਾਈ ਕਰਕੇ ਕਾਸਟਡ ਪਿਆ ਵਾ,
ਹਾਂ ਫਿਰ, ਉਹਦੇ ਲਈ ਦੁੱਧ ਦੀ ਜ਼ਰੂਰਤ ਹੁੰਦੀ ਹੈ, ਨਾ ਜ਼ਿਆਦਾ? ਦੁੱਧ ਚ, ਬਣੂਗਾ ਕਾਸਟਡ?
ਹਮ -ਹਮ ਕੋਈ ਨਾ, ਬਣਾ ਕੇ ਦੇਖਾਂਗੇ।
ਤੇ ਉਹ ਚ, ਬਸ ਫਰੂਟ ਪਾ ਲੋੋ
ਉਹ ਤਾਂ ਹੈ ਉਹ ਤਾਂ ਮੈਨੂੰ, ਆਉਂਦਾ ਬਣਾਉਣਾ।
ਤੇ ਬਕਸਟਾ ਤਾਂ ਹੁਣੀ ਬਣਨਾ, ਬਸ ਉਹਦੀਆਂ ਤਹਿਆਂ ਥੋੜੀਆਂ -ਥੋੜੀਆਂ ਵਿਛਾਉਣੀਆਂ।
ਠੀਕ ਆ। ਜਾ, ਫਿਰ ਤਾਂ ਬਣਾ ਕੇ ਦੇਖਾ ਮੈ, ਹੋਰ ਵਧੀਆ। ਖਾ ਲਈ, ਖਾ ਲਈ, ਰੋਟੀ।
ਕਿ ਬਣਾਇਆ ਸੀ।
ਅਸੀਂ ਬਣਾਏ ਸੀ, ਆਲੂ ਪਕੌੜੇ।
ਅੱਛਾ, ਮੈਂ ਕੱਲ ਬਣਾਏ ਸੀਗੇ।
ਠੀਕ ਆ, ਕੱਲ ਦਾਲ ਬਣਾਈ ਸੀਗੀ।
ਹਮ ਮੈਂ ਕੱਲ, ਕੱਦੂ ਦੇ ਨਾਲ, ਬਣਾਏ ਅਸੀਂ ਸਬਜ਼ੀ ਬਣਾਈ ਸੀ। ਕੱਲ ਪੇਠੇ ਦੀ ਤੇ ਉਹਦੀ
ਠੀਕ ਆ।
ਹੂੰ। ਹੋਰ ਸੁਣਾ?
ਹੋਰ ਵਧੀਆ, ਬਸ ਤੁਸੀਂ ਸੁਣਾਓ?
ਠੀਕ ਆ ਬਸ।
ਚੱਲ ਠੀਕ ਆ ਫੇਰ ਹੈਂ।
ਓਕੇ।
ਓਕੇ, ਬਾਏ- ਬਾਏ